ਹੈਲੋ, ਸਛੀ ਕਾਲ ਜੀ, ਹੋਰ ਕਿਵੇਂ ਓ?
ਵਦੀਆ ਤੁਸੀਂ ਸੁਣਾਓ?
ਮੈਂ ਵੀ ਵਦੀਆ ਹੋਰ ਕੀ ਕਰਦੇ ਸੀ ਜੀ?
ਕੁਛ ਨੀ ਜੀ ਬਸ ਅੱਜ ਕੰਮਾਂ ਨੂੰ ਲੇਟ ਹੋ ਗਈ।
ਅੱਛਾ ਜੀ, ਹਾਂਜੀ। ਅ ਮੈਂ ਥਾਨੂੰ, ਅ ਦੱਸਦੀ ਆਂ ਧੋਨੂੰ ਜਲਦੀ ਉੱਠਣਾ ਚਾਈਦਾ ਫੇਰ ਥੋਡਾ ਕੰਮ ਜਲਦੀ ਨਿਬੜ ਜੇਆਂ ਕਰੇਗਾ ਹਾਂਜੀ। ਹਾਂਜੀ ਹਾਂਜੀ। ਜੀ ਬਹੋ ਫਰਕ ਪੈ ਜਾਂਦਾ ਜੇ ਆਪਾਂ ਸਵੇਰੇ ਜਲਦੀ ਉੱਠਦੇ ਦੇਖੋ, ਸਵੇਰ ਦਾ ਸਮਾਂ ਦੇਖੋ, ਈਨਾ ਵਦੀਆ ਹੁੰਦਾ, ਤਾਜ਼ੀ-ਤਾਜ਼ੀ ਹਵਾ ਹੁੰਦੀ ਆ, ਹਾਂਜੀ। ਤਾਜ਼ੀ ਹਵਾ, ਹੁੰਦੀ ਐ, ਤੇ ਦੇਖ ਓ ਸਭ ਤੋਂ ਸੁੰਦਰ ਟਾਈਮ ਹੁੰਦਾ ਆ ਸਵੇਰ ਦਾ ਦੇ ਖੋਂ ਤੇ ਸ਼ਾਂਤ ਮਾਹੌਲ ਵੀ ਹੁੰਦਾ ਆਲੇ-ਦਾਲੇ ਹਾਂਜੀ ਹਾਂਜੀ ਹਾਂਜੀ। ਉਸ ਟਾਈਮ ਸਾਰਾ ਮਾਹੌਲ ਸ਼ਾਂਤ ਵੀ ਹੁੰਦਾ ਤੇ ਦੇਖੋ ਵਾਤਾਵਰਨ ਅਪਨਾ ਰੰਗ ਦੀਖਾ ਈ ਰੇਆ ਹੁੰਦਾ।
ਹਾਂਜੀ, ਸਵੇਰੇ ਹੁੰਦਾ ਮੋਰਨਿੰਗ ਟਾਈਮ ਤੋਂ ਪੰਜ ਵਜੇ ਵਦੀਆ ਟਾਈਮ ਹੁੰਦਾ ਜੀ।
ਜੀ। ਦੇਖੋ ਪੰਛੀ ਵੀ ਚੈਹਕ ਰਏ ਹੁੰਦੇ ਆ ਉਸ ਟਾਈਮ ਨਹੀ ਦਿਨ ਚ ਪੰਛੀ ਆਪਾਂ ਨੂੰ ਦਿਖਦੇ ਨੀ ਹੈਗੇ ਦੇ ਖੋ ਸਵੇਰੇ ਕਿੰਨੇ ਜਾਦਾ ਪੰਛੀ ਹੁੰਦੇ ਆ ਤੇ ਸੂਰਜ ਦੀਆਂ ਕਿਰਨਾਂ ਚੜ ਰਈਆਂ ਹੁੰ ਦੀਆਂ ਨੇ ਤੇ ਦੇਖੋ ਜਦੋਂ ਸੂਰਜ ਚੜਦਾ ਓਦੋਂ ਜਦੋਂ ਆਪਾਂ ਓਨੂੰ ਦੇਖਦੇ ਆਂ ਤਾਂ ਓਦੇ ਨਾਲ ਜੇ ਆਪਣੀ ਅੱਖਾਂ ਦੀ ਨੀਂਗਾ ਵੀ ਘੱਟ ਹੋਵੇ ਤਾਂ ਓ ਵੀ ਸੈ ਟ ਹੋਣ ਲਾਏ ਜਾਂਦੇ ਆ ਕਿਉਂਕਿ ਓਦੀ ਊਰਜਾ ਬਹੋ ਵਦੀਆ ਹੁੰਦੀ ਆ, ਸਵੇਰ ਦੀ। ਹਾਂਜੀ, ਤੇ ਦੇ ਖੋ ਕਿਨੀ ਜਾਦਾ ਹਰਿਆਲੀ ਹੁੰਦੀ ਆ ਓਦੇ ਨਾਲ ਆਪਣੇ ਮਨ ਨੂੰ ਵੀ ਬਹੁਤ ਖੁਸ਼ੀ ਮਿਲਦੀ ਆ ਦੇਖ ਕੇ ਸ਼ਾਂਤੀ ਦਿਂਦੀ ਆ।
ਹਾਂ ਏ ਤਾਂ ਹੈ, ਨਾਲੇ ਆਪਣੇ ਕੰਮ ਸਾਰੇ ਜੇੜੇ ਹੁਣ ਜਿਵੇਂ ਚਲੋ ਗਰਮੀ ਚੱਲ ਰਈ ਐ ਨਾ ਵੀ ਸਾ ਟੈ ਠੰਡ ਮਤਲਬ ਗਰਮੀ ਤੋਂ ਪੈਂਲਾਂ-ਪੈਂਲਾਂ ਹੋ ਜਾਂਦੇ ਨੇਗੇ।
ਹਾਂਜੀ ਜਿਵੇਂ ਫੇਰ ਤਾਂ ਧੁੱਪ ਚੜ ਜਾਂਦੀ ਆ ਹੁੰਦੇ ਨੀ ਹੈਗੇ, ਆਪਾਂ ਜਲਦੀ ਉਠ ਜਾਓ ਜਲਦੀ ਕੰਮ ਨਬੇੜਦੇ ਤਾਂ ਆਪਾਂ ਜਦੋਂ ਫਰੀ ਟਾਈਮ ਹੁੰਦਾ ਨਾ ਬਹੌ ਵਦੀਆ ਚੀਜ਼ਾਂ ਸੋਚ ਸਕਦੇ ਉਸ ਚਾਂਈ ਫਿਰ ਐਕਸਟਰਾ ਚੀਜ਼ਾਂ ਕਰ ਸਕਦੇ ਆਂ ਹਾਂ
ਹਾਂਜੀ। ਏ ਤਾਂ ਹੈ ਜਦੋਂ ਆਪਾਂ-ਆਪਾਂ ਕੋਈ ਵੀ ਟੈਮ ਆਪਾਂ ਨੂੰ ਮਿਲੂਗਾ ਹਾਂਜੀ।
ਵੀ ਆ ਤੇ ਆਪਨੀ ਸੇਹਤ ਵੀ ਤੰਦਰੁਸਤ ਰੈਂਦੀ ਆ ਓਦੇ ਨਾ ਹੁਨ ਆਪਾਂ ਸ਼ੈਰ ਕਰਨ ਜਾਨੇ ਆਂ ਯੋਗਾ ਕਰ ਲੈਨੇ ਹਾਂ, ਹਾਂਜੀ ਹੁਨ ਜਿਵੇਂ ਆਪਾਂ ਸਵੇਰੇ ਜਲਦੀ ਉੱਠ ਕੇ ਦੇਖੋ ਸ਼ੈਰ ਕਰੇਆ ਆਏ, ਓ ਫੇਰ ਯੋਗਾ। ਪੈਲੇ ਫੇਰ ਆਪਨਾ ਕੰਮ ਨਿਬੇੜ ਲਿਆ ਜਲਦੀ-ਜਲਦੀ ਦੇਖੋ।
ਹਾਂਜੀ। ਏ ਤਾਂ ਹੈ ਜੇ ਆਪਾਂ ਹੁਨ ਆਪਦੇ ਆਪ ਨੂੰ ਟਾਈਮ ਦੇਵਾਂਗੇ ਤਾਂ ਆਪਨੇ ਸਰੀਰ ਤੇ ਅਸਰ ਤਾਂ ਜ਼ਰੂਰ ਦਖਾਈ ਦੇਊਗਾ।
ਹੁਨ ਦੇਖੋ ਸ਼ੈਰ ਕਰਨ ਨਾਲ ਦੇਖੋ ਆਪਨੇ ਸਰੀਰ ਚ ਕਿੰਨੀ ਤਾਕਤ ਔਂਦੀ ਐ। ਸ਼ਰੀਰ ਫੁਰਤੀਲਾ ਵੀ ਰੈਂਦਾ ਦੇਖੋ ਦਮਾਕ ਵੀ ਤੇਜ਼ ਚੱਲਦਾ ਆਪਨਾ, ਤੇ ਓ ਬੰਦਾ ਹਾਂਜੀ ਜੇੜੇ ਲੇਟ ਉੱਠਦੇ ਨੇ ਦੇਖੋ ਹਾਂਜੀ ਜੇੜੇ ਲੇਟ ਉੱਠਦੇ ਨੇ ਦੇਖੋ ਓਨਾਂ ਵਿੱਚ ਨਾ ਚਿੜਚਿੜਾਪਨ ਹੁੰਦਾ ਬਟ ਜੇੜੇ ਓ ਉੱਠਦੇਆਂ ਜਲਦੀ ਓਨਾਂ ਦਾ ਦੇਖੋ ਸੁਭਾਅ ਦੇਖੋ ਕਿੰਨਾ ਸ਼ਾਂਤ ਰੈਂਦਾ।
ਹਾਂਜੀ, ਏ ਤਾਂ ਹੈ ਸਭ ਤੋਂ ਪੈਲਾਂ ਮੈਂ ਵੀ ਕਈ ਵਾਰ ਨੋਟ ਕੀਤੀ ਐ ਏ ਗੱਲ।
ਹਾਂਜੀ ਡਾਕਟਰ ਵੀ ਕੈਂਦੇ ਨੇ ਕੇ ਥੋਨੂੰ ਰੋਜ਼ ਕਸਰਤ ਕਰਨੀ ਚਈਂਦੀ ਐ ਰੋਜ਼ ਸ਼ੈਰ ਕਰਨੀ ਚਾਈਂਦੀ ਐ ਓ ਵੀ ਸਲਾਅ ਦਿੰਦੇ ਨੇ, ਹਾਂਜੀ। ਹਾਂਜੀ ਏ ਤਾਂ ਹੈ ਦੇਖੋ ਜੇੜੇ ਵਿਦਿਆਰਥੀ ਹੁੰਦੇ ਓਨਾਂ ਲਈ ਤਾਂ ਸੇਤ ਸਮਾਂ ਬਹੁ ਜਾਦਾ ਲਾਭਦਾਇਕ ਹੁੰਦਾ, ਹਾਂਜੀ ਸਵੇਰੇ ਪੜੇਆ ਵੀ ਵਦੀਆ ਜਾਂਦਾ ਤੇ ਯਾਦ ਵੀ ਹੁੰਦਾ ਜੋ ਆਪਾਂ ਪੜਦੇ ਆਂ, ਦਿਨ ਚ ਜੇ ਆ ਆਪਾਂ ਮਤਲਬ ਦੋ ਘੰਟੇ ਸਟੱਡੀ ਕਰ ਰਏ ਆਂ ਨਾ ਪਰ ਸਵੇਰੇ ਜੇ ਓਹੀ ਸੱਟਡੀ ਆਪਾਂ ਪੰਦਰਾਂ ਵੀਹ ਮਿੰਟ ਵੀ ਕਰ ਰਏ ਆਂ ਤਾਂ ਦੇਖੋ ਓਨਾ ਜਲਦੀ ਯਾਦ ਹੁੰਦਾ।
ਹਾਂਜੀ ਏ ਤਾਂ ਹੈ, ਮਤਲਬ ਸਵੇਰੇ ਮਾਈਂਡ ਨਾ ਜਮਾਂ ਫਰੈਸ਼ ਹੁੰਦਾ ਵੀ ਆਪਾਂ ਜੇੜੀ ਵੀ ਚੀਜ਼ ਆਪਾਂ ਆਪਨੇ ਦਮਾਗ ਚ ਪਾਵਾਂਗੇ ਓ ਵੀ ਬੋਤ ਛੇਤੀ ਕੈਚ ਹੋ ਜਾਂਦੀ ਆ।
ਹਾਂਜੀ ਜੇ ਸਵੇਰੇ ਕੋ ਜਦ ਆਪਾਂ ਕੋਈ ਵੀ ਕੰਮ ਕਰਦੇ ਆਂ ਨਾ ਤਾਂ ਓਚ ਘਬਰਾਹਟ ਵੀ ਨੀ ਹੁੰਦੀ ਹੈਗੀ ਨਹੀ ਇਕ ਕੰਮ ਲੇਟ ਹੋਈ ਜਾਵੇ ਓਨੀ ਜਾਦਾ ਘਬਰਾਟ ਹੋਈ ਜਾਂਦੀ ਐ, ਹਾਂਜੀ। ਜੀ ਆਪਾਂ ਆਪਨੇ ਸਵਾ ਮਤਲਬ ਸਾਬ ਨਾਲ ਸਾਰਾ ਕੰਮ ਹਾਂਜੀ, ਏ ਤਾਂ ਹੈ। ਹਾਂਜੀ, ਨਾਲੇ ਜੇ ਆਪਾਂ ਜੇੜਾ ਬੰਦਾ ਵਿਅਕਤੀ ਆ ਸਮੇਂ ਦੀ ਕਦਰ ਕਰਦਾ ਤਾਂ ਫੇਰ ਓਹੀ ਜੀਵਨ ਵਿੱਚ ਦੇਖੋ ਆਪਾਂ ਨੇ ਸਫਲ ਹੁੰਦਾ ਆਪਾਂ ਨੇ ਦੇਖੇਆ ਈ ਆ ਥੋੜੇ ਟਾਈਮ ਕਿਸੇ ਨਾ ਕਿਸੇ
ਕੰਮ ਔਂਦਾ ਈ ਆ ਜਿਵੇਂ ਆਪਾਂ ਵਦ ਥਾਂ
ਜੇੜਾ ਸਵੇਰ ਦਾ ਨਾਲੇ ਟਾਈਮ ਆ, ਓ ਸ ਸਰੀਰਕ ਪੱਖੋਂ ਵੀ ਨੀ ਸਮਾਂ ਤੇ ਮਾਨਸਿਕ ਪੱਖੋਂ ਵੀ ਤੰਦਰੁਸਤੀ ਦਿੰਦਾ। ਆਪਾਂ ਨੇ ਦੇਖੇਆ ਈ ਆ, ਇਸ ਵੇਲੇ ਆਪਾਂ ਰੱਬ ਦਾ ਨਾਮ ਵੀ ਲਿੰਨੇ ਆਂ। ਪਰਮਾਤਮਾ ਤਾਂ ਦੇਖੋ ਸਿਮਰਨ ਕਰਦੇ ਆ ਓਦੇ ਨਾਲ ਵੀ ਮਨ ਨੂੰ ਸ਼ਾਂਤੀ ਮਿਲਦੀ ਆ। ਤੇ ਆਪਾਂ ਵਦੀਆ ਪੋਜ਼ਟਿਵ ਵੀ ਸੋਚਦੇ ਆਂ ਨਹੀਂ ਆ ਮਨ ਚ ਨੈਗੇਟਿਵ ਥੋਟ ਆਈ ਜਾਂਦੇ ਆ।
ਏਹੀ ਗੱਲ ਆ ਜੀ ਬਸ ਹੁਨ ਕੀ ਕੈ ਸਕਦੇ ਆਂ, ਜੇੜੇ ਹੁਨ ਲੇਟ ਉਠਦੇ ਨੇ
ਹਾਂਜੀ ਅੱਜ ਦੇ ਸਮੇਂ ਵਿੱ ਚ ਦੇਖੋ ਹੁਨ ਲੋਕ ਮੋਬਾਇਲ ਫੋਨ ਦੇਖੀ ਜਾਂਦੇ ਆ ਦੇਰ ਰਾਤ ਤੱਕ ਫਿਰ ਦੇਖੋ ਓਨਾਂ ਨੂੰ ਰਾਤ ਤੱਕ ਜਾਗਨ ਦੀ ਆਦਤ ਪੈ ਜਾਂਦੀ ਆ। ਫੇਰ ਲੋਕ ਸਵੇਰੇ ਲੇਟ ਈ ਉੱਠਦੇ ਆ ਓਨਾਂ ਨੂੰ ਜਲਦੀ ਉੱ
ਹਾਂਜੀ ਓਨਾਂ ਦੇ ਨਾ ਡਾਕ ਸਰਕਲ ਦੀ ਪ੍ਰੋਬਲਮ ਬਹੁ ਜਾਦਾ ਹੁੰਦੀ ਐ ਓਨਾਂ ਨੂੰ। ਆਈ ਸਾਈਟ
ਹਾਂਜੀ, ਉਹਨਾਂ ਨੂੰ ਬਹੁਤ ਜ਼ਿਆਦਾ ਗੰਦੀਆਂ ਬਿਮਾਰੀਆਂ ਲੱਗਦੀਆਂ। ਕਿਉਂਕਿ ਅੱਖਾਂ ਦੀ ਨਿਗਾ ਖ਼ਰਾਬ ਹੋ ਜਾਂਦੀ ਆ, ਤੇ ਜਿਹੜੇ ਰਾਤ ਤੱਕ ਸੌਂਦੇ ਆ ਕਿਉਂਕਿ ਫੇਰ ਨੀਂਦ ਤਾਂ ਡਾਕਟਰ ਵੀ ਕਹਿੰਦੇ ਆ, ਕਿ ਆਪਾਂ ਨੂੰ ਘੱਟੋ ਘੱਟ ਛੇ ਤੋਂ ਸੱਤ ਸੱਤ ਘੰਟੇ ਤਾਂ ਸੋਹਣੇ ਹੀ ਚਾਹੀਦੇ ਆ। ਬਟ ਜਿਹੜੇ ਹੁਣ ਬਾਰਾਂ, ਬਾਰਾਂ ਇੱਕ, ਇੱਕ ਵਜੇ ਤੱਕ ਸੌਦੇ ਆ, ਉਹ ਸਵੇਰੇ ਤਾਂ ਲੇਟ ਹੀ ਉੱਠਣਗੇ। ਕਿਉਂਕਿ ਆਪਣੀ ਨੀਂਦ ਪੂਰੀ ਨਹੀਂ ਹੁੰਦੀ, ਜੇ ਉਹ ਜਲਦੀ ਪੈਣਗੇ, ਤਾਂ ਜਲਦੀ ਉੱਠ ਸਕਦੇ ਆ ਹਾਂਜੀ।
ਜਿਹੜੇ ਟਾਈਮ ' ਆਪਾਂ ਨੂੰ ਉਠਣਾਂ ਹਾਂ ਰੋਟੀ ਬੇਟਾਇਸ ਤੇ ਤੁਹਾਨੂੰ ਉਠਣ ਹਾਂ, ਰੋਟੀ ਸਵੇਰ ਦੀ, ਰੋਟੀ ਖਾਣੀ ਚਾਹੀਦੀ, ਉਹ ਦੁਪਹਿਰ ਦੀ, ਉਹ ਦੁਪਹਿਰੇ ਖਾਂਦੇ ਨੇ, ਸਵੇਰ ਦੀ
ਹਾਂਜੀ ਉਹ ਦੁਪਹਿਰ ਦੀ ਰੋਟੀ ਸਵੇਰੇ, ਤੇ ਇੱਕ ਗੱਲ ਵੀ ਆ, ਉਹ ਰਾਤ ਦੀ ਰੋਟੀ ਨੂੰ ਵੀ ਦਸ ਗਿਆਰਾਂ ਵਜਾ ਦਿੰਦੇ ਆ। ਜਦ ਕਿ ਆਪਾਂ ਤੁਹਾਨੂੰ ਰਾਤ ਦੀ ਰੋਟੀ, ਜਦੋਂ ਸੂਰਜ ਛਿਪ ਰਿਹਾ ਹੁੰਦਾ। ਉਸ ਟਾਈਮ ਖਾਣਾ ਚਾਹੀਦਾ। ਕਿਉਂਕਿ ਉਸ ਉਸ ਟਾਈਮ ਬੈਕਟੀਰੀਆ ਨਹੀਂ ਹੁੰਦੇ, ਹੁਣ ਧੁੱਪ ਨਾਲ ਮਰੇ ਹੁੰਦੇ, ਬਟ ਰਾਤ ਨੂੰ ਆਪਾਂ ਖਾਂਦੇ ਉਹਦੇ ਨਾਲ ਆਪਣੇ ਬਕ ਬਕਟੀਰੀਆ ਵੀ ਅੰਦਰ ਜਾਂਦੇ। ਡਾਕਟਰ ਵੀ ਕਹਿੰਦੇ, ਕਿ ਜਲਦੀ ਰੋਟੀ ਖਾਣੀ ਚਾਹੀਦੀ ਹੈ। ਫਿਰ ਰੋਟੀ ਖਾ ਕਿ ਆਪਾਂ ਸੈ਼ਰ ਵੀ ਕਰ ਲੈਂਣੇ ਹਾਂ ਹੁਣ ਦੱਸ ਕੌਣ ਨੀ ਸੈ਼ਰ ਕਰਦਾ ਹਾਂਜੀ ਤੇ ਜਦੋਂ, ਆਪਾਂ ਲੇਟ ਉੱਠਦੇ ਹਾਂ ਦੇਖੋ, ਆਪਣੇ ਸਰੀਰ ਵਿੱਚ ਆਲਸ ਵੀ ਰਹਿੰਦਾ ਥੱਕਿਆ ਥੱਕਿਆ ਵੀ ਰਹਿੰਦਾ, ਆਲਸ ਜਿਹਾ ਮਹਿਸੂਸ ਹੋਈ ਜਾਂਦਾ। ਅਤੇ ਥੱਕਿਆ ਵੀ ਰਹਿੰਦਾ, ਥਕਾਵਟ ਰਹਿੰਦੀ ਹੈ। ਹਾਂਜੀ, ਨਾਲੇ ਆਪਾ ਉੱਠੇ ਹੁੰਣੇ ਜਦਕਿ ਆਪਾਂ ਸਵੇਰੇ ਉੱਠੇਦੇ, ਆਪਣਾ ਸਰੀਰ ਐਨ ਪੂਰਾ ਫੁਰਤੀ ਹੁੰਦੀ ਹੈ। ਸਰੀਰ ਚ ਆਪਾਂ ਜਿਹੜੇ ਕੰਮ ਤੇ ਲੇਟ ਉੱਠ ਕੇ ਹੌਲੀ, ਹੌਲੀ ਕਰਦੇ ਆ ਨਾ ਘੰਟੇ, ਘੰਟਾ ਡੇਢ ਘੰਟੇ ਚ ਉਹ ਦੇਖੋ, ਸਵੇਰੇ ਬੜੇ ਜਲਦੀ ਹੋ ਜਾਂਦੇ ਆ, ਤੇ ਆਪਾਂ ਨੂੰ ਗੁੱਸਾ ਜਿਹਾ ਵੀ ਨੀਂ ਆਉਂਦਾ ਹੈਗਾ।
ਹਾਂਜੀ।
ਹਾਂਜੀ ਇਹ ਤਾਂ ਹੈ ਹੁਣ ਅ ਹਾਂਜੀ। ਹੁਣ ਜਿਵੇਂ ਆਪਾਂ ਸੁਣਦੇ ਹਾਂ। ਜਿਹੜੇ ਸਕਸੇ ਅੱਜ ਤੱਕ ਸਫਲ ਹੋਏ ਨੇ ਲੋਕ ਜਿਹੜੇ ਸਕਸੈਸਫੁਲ ਪਰਸਨ ਨੇ ਦੇਖੋ, ਬਹੁਤ ਘੱਟ ਸੌਦੇ ਸੀਗੇ। ਮਤਲਬ ਛੇ ਘੰਟਿਆਂ ਦੀ, ਤਾਂ ਨੀਂਦ ਲੈਂਦੇ ਸੀ। ਬਟ ਉਹ ਜਲਦੀ ਸੌਂਦੀ ਸੀ। ਜਲਦੀ ਉੱਠਦੀ ਸੀ। ਉਹਨਾਂ ਦਾ ਇੱਕ ਪ੍ਰੋਪਰ ਟਾਈਮ ਟੇਬਲ ਸੀਗਾ, ਕਿ ਹਾਂ ਅਸੀਂ ਇਸ ਟਾਈਮ ਤੇ ਉੱਠਣਾ ਹੀ ਉੱਠਣਾ ਉੱਠਣਾ ਸੀ। ਇਸ ਟਾਈਮ ਤੇ ਪੈਣਾ, ਇਸ ਟਾਈਮ 'ਤੇ ਖਾਣਾ, ਇਸ ਟਾਈਮ 'ਤੇ ਪੜ੍ਹਨਾ ਦੇਖੋ, ਜਿਹੜਾ ਬੰਦਾ ਆਪਣੀ ਪੂਰੀ ਲਾ ਲਾਈਫ ਜੇ ਟਾਈਮ ਟੇਬਲ ਬਣਾਏਗਾ। ਉਹ ਸਕਸੈਸਫੁਲ ਤਾਂ ਹੋਏਗਾ ਹੀ।
ਹਾਂਜੀ, ਇਹ ਤਾਂ ਹੈ। ਮਤਲਬ ਜੇ ਹੁਣ ਆਪਾਂ ਮਤਲਬ, ਕਿਸੇ ਵੀ ਚੀਜ਼ 'ਤੇ ਆਪਾਂ ਪੂਰਾ ਫੋਕਸ ਕਰਾਂਗੇ। ਉਹ ਚੀਜ਼ ਕਦੇ ਨਾ, ਕਦੇ ਤਾਂ, ਆਪਾਂ ਨੂੰ ਮਿਲਦੀ ਆ
ਹਾਂਜੀ। ਉਹ ਦੇਖੋ, ਮਤਲਬ ਪੜ੍ਹ ਵੀ ਲੈਂਦੇ ਸੀ। ਦੇਖੋ, ਖਾਣਾ ਵੀ ਟਾਈਮ ਨਾਲ ਖਦੇ ਆ ਸੌ ਵੀ ਲੈਂਦੇ ਆ, ਤੇ ਕਸਰਤ ਵੀ ਹਾਂਜੀ। ਹਾਂਜੀ, ਇਹ ਤਾਂ ਹੈ। ਉਹ ਬੱਸ, ਜੋ ਬੰਦਾ ਮਤਲਬ ਫੇਰ ਛੇਤੀ ਉੱਠਦਾ ਨਾ, ਉਹਦਾ ਕੰਮ ਛੇਤੀ, ਛੇਤੀ ਹੋਈ ਜਾਂਦਾ ਜ਼ਿੰਦਗੀ
ਹਾਂਜੀ, ਉਹ ਕੋਲ ਫ੍ਰੀ ਟਾਈਮ ਹੁੰਦਾ। ਉਹ ਫ੍ਰੀ ਟਾਈਮ ਚ ਆਬਦਾ ਵਧੀਆ ਕੰਮ ਕਰ ਸਕਦਾ। ਕੋਈ ਵੀ
ਜੀ ਹੁਣ ਦੇਖੋ, ਉਹੀ ਕੰਮ ਆਪਾਂ ਲੇਟ ਉੱਠਾਂਗੇ, ਲੇਟ ਨਿਬੇੜਾਂਗੇ। ਤਾਂ ਦੇਖੋ, ਕਿੰਨੀ ਲੇਟ ਪੜ੍ਹਿਆ ਜਾਏਗਾ। ਬਟ ਜੇ ਆਪਾਂ ਉਹੀ ਕੰਮ ਛੇ। ਤੀ ਨਿਬੇੜਦਾਗੇ ਦੇਖੋ, ਕਿੰਨਾ ਟਾਈਮ ਹੁੰਦਾ, ਸਟੱਡੀ ਲਈ। ਆਪਾਂ ਦੇਖੋ, ਕਿੰਨਾ ਜ਼ਿਆਦਾ ਪੜ੍ਹ ਸਕਦੇ ਹਾਂ, ਤੇ ਹੁਣ ਜਿਨਾਂ ਦਾ ਵੈਸੇ ਵੀ ਕੰਮ ਉਹਦੇ ਕੋ ਫਰੀ ਟਾਈਮ ਚ ਦੇਖੋ, ਉਹਨਾਂ ਨੂੰ ਕਿੰਨਾ ਕੰਮ, ਹੋਰ ਵੀ ਐਕਸਟ੍ਰਾ ਕੰਮ ਵੀ ਸੋਚ ਸਕਦੇ ਆ। ਓ ਤਾਂ ਹੀ ਤਰੱਕੀ ਕਰਦੇ ਆ ਹੁਣ ਦੇਖੋ ਲੋਕ ਬੈਠੇ-ਬੈਠੇ ਹੀ ਦੇਖੋ ਕਿੰਨੇ-ਕਿੰਨੇ ਕੰਮ ਤੋਰੀ ਫਿਰਦੇ ਆ। ਲਗਭੱਗ ਸਾਰਿਆਂ ਦੋ ਦੋ ਬਿਜਨੈਸ ਚੱਲ ਰਹੇ ਨੇ, ਹਾਂ ਜੀ ਹਾਂਜੀ। ਅੱਜ-ਕੱਲ੍ਹ ਲੋਕ ਬੋਹ ਜਾਦਾ ਮਤਲਬ ਤਰੱਕੀ ਕਰਨ ਲੱਗ ਗਏ। ਹੁਣ ਦੇਖੋ ਪੁਰਾਣੇ ਬਜ਼ੁਰਗ ਦੇਖੋ, ਚਾਰ-ਚਾਰ ਵਜੇ ਉੱਠ ਜਾਂਦੇ ਸੀ ਓ ਨਾ ਲੈਂਦੇ ਸੀਗੇ ਦੇਖੋ। ਆਪਾਂ ਨੀ ਦੇਖਿਆ, ਹਾਂਜੀ ਹਾਂ ਹਾਂਜੀ।
ਗਰਮੀ ਹੋਗੀ ਚਲੋ ਗਰਮੀ ਚ ਤਾਂ ਈਜ਼ੀ ਰੈਂਦਾ ਸਰਦੀ ਚ ਹਨਾ, ਆਪਾਂ ਨੂੰ ਐਵੇਂ ਜੇ ਲੱਗਦਾ ਹੈਗਾ ਵੀ ਬੋਤ ਔਖਾ ਐ।
ਹਾਂਜੀ, ਏ ਤਾਂ ਹੈ ਕਿਉਂਕੀ ਉਨਾਂ ਦਾ ਫਿਰ ਦੇਖੋ ਜੇੜੇ ਪੁਰਾਣੇ ਬਜ਼ੁਰਗ ਸੀਗੇ ਉਨਾਂ ਦਾ ਕੰਮ ਵੀ ਦੇਖੋ ਕਿੰਨੀ ਜਲਦੀ ਉਨਾਂ ਚ ਫੁਰਤੀ ਵੀ ਕਿੰਨੀ ਹੁੰਦੀ ਆ ਜਦਕਿ ਆਪਣੇ ਅੱਜ ਦੇ ਨੌਜਵਾਨ ਪੀੜ੍ਹੀ ਚ ਨੀ ਹੁੰਦੀ ਕਿਉਂਕੀ ਓ ਲੇਟ ਉੱਠਦੇ ਆ।
ਹਾਂਜੀ, ਓ ਪੈਲਾਂ ਜੇੜਾ ਖੇਤ ਦਾ ਸਾਰਾ ਕੰਮ ਸੀਗਾ ਓਹ ਓਥੀ ਕਰਦੇ ਤੀ ਹੁਣ ਤਾਂ ਚਲੋ ਟਰੈਕਟਰ, ਮਤਲਬ ਕਿੰਨਾ ਕੁਛ ਹੋ ਗਿਆ
ਹਾਂਜੀ ਤੇ ਹਾਂਜੀ ਨੇ ਦਹੀਂ ਦੇਖੋ, ਅੱਜ ਕੱਲ੍ਹ ਲੋਕ ਜੇੜੇ ਕਿਸਾਨ ਨੇ ਓ ਵੀ ਦੇਖੋ ਕਿੰਨੀ ਲੇਟ ਉੱਠਦੇ ਨੇ ਫੇਰ ਦੇਖੋ ਓ ਲੇਟ ਈ ਹੋਈ ਜਾਂਦੇ ਨੇ ਪੈਲਾਂ ਦੇ ਜੇੜੇ ਲੋਕ ਹੁੰਦੇ ਸੀ ਦੇਖੋ ਕਿਸਾਨ ਓ ਚਾਰ ਵਜੇ ਖੇਤਾਂ ਚ ਪੋਂਚ ਜਾਂਦੇ ਸੀਗੇ ਹਨੇਰੇ-ਹਨੇਰੇ ਕੰਮ ਕਰਦੇ ਸੀ ਤਾਂ ਹੀ ਤਾਂ ਉਨਾਂ ਨੂੰ ਧੁੱਪਾਂ ਤੋਂ ਧੁੱਪ ਨੀ ਲੱਗਦੀ ਸੀ ਗਰਮੀ ਨੀ ਔਂਦੀ ਸੀਗੀ ਇੰਨੀ ਜਾਦਾ ਕਿਉਂਕੀ ਸਾਧਰੇ ਸਾਧਰੇ ਆਪਣਾ ਓਨਾਂ ਦਾ ਹਾਂਜੀ ਆਪਾਂ ਨਈ-ਨਈ-ਨਈ
ਹਾਂ।
ਦੂਜੀ ਸਿੰਪਲ ਹਵਾ ਚ ਵੀ ਬਾਹਰ ਵੀ ਪੈ ਜਾਂਦੇ ਆ ਕਿਉਂਕੀ ਉਨਾਂ ਨੂੰ ਆਦਤ ਪਈ ਹੋਈ ਆ ਕਿਉਂਕੀ ਉਨਾਂ ਦੀ ਟਾਈਮ ਟੇਬਲ ਸੀਗਾ ਸ਼ਡਿਊਲ ਸੀਗਾ ਇੱਕ ਹਾਂ ਸ਼ਡਿਊਲ ਫੋਲੋ ਕਰਦੀ ਸੀ ਓਹੋ।
ਕੱਲ੍ਹ ਦੇਖੋ ਲੋਕ ਇੱਕ-ਇੱਕ ਵਜੇ ਸੌਂਦੇ ਆ ਕਈ ਦੋ-ਦੋ ਵਜੇ ਸੌਂਦੇ ਆ, ਫਿਰ ਓ ਤਾਂ ਦਿਨ ਚ ਦੇਖੋਂ ਦਸ, ਗਿਆਰਾਂ, ਬਾਰਾਂ, ਇੱਕ ਵਜੇ ਉੱਠਣਗੇ ਓ ਆਪਾਂ ਨੂੰ ਪਤਾ ਈ ਆ ਕਈ ਪੇਰੈਂਟਸ ਹੁੰਦੇ ਹੁਣ ਦੇ ਖੋ ਔਨ ਓ ਆਪਣੇ ਜਵਾਕ ਉਨਾਂ ਦੇ ਜਵਾਕ ਖੁਦ ਈ ਤਿਆਰ ਹੋਈ ਜਾਂਦੇ ਆ ਓ ਜਵਾਕਾਂ ਨੂੰ ਆਪਣੇ ਕੁਛ ਸਿਖਾ ਵੀ ਨਹੀਂ ਸਕਦੇ, ਕਿਉਂਕੀ ਓ ਖੁਦ ਲੇਟ ਉਠਦੇ ਆ। ਹਾਂ ਜੀ ਏ ਤਾਂ ਹੈ। ਕਈ ਪੇਰੈਂਟਸ ਨੇ ਨਾ ਦੇਖੋ ਅੱਜ ਕੱਲ ਆ ਆਪਾਂ ਨੇ ਦੇਖਿਆ ਸਕੂਲਿੰਗ ਦੇ ਵੀ ਟੂ ਦੋ ਟਾਈਮ ਹੋਏ ਹੋਏ ਨੇ, ਇੱਕ ਸ਼ਾਮ ਦਾ ਬਾਰਾਂ ਵਜੇ ਤੋਂ ਬਾਦ ਕਈ ਪੇਰੈਂਟਸ ਨੇ ਤਾਂ ਆਪਣੇ ਬੱਚਿਆਂ ਨੂੰ ਬਾਰਾ ਵਜੇ ਤੋਂ ਬਾਦ ਪਾ ਰੱਖਿਆ ਤਾਂ ਦੇਖੋ ਲਾਈਫ ਚ ਕੀ ਸਕਸੈਸਫੁੱਲ ਹੋ ਸਕਦੇ ਆ, ਹਾਂ ਜੀ।
ਹੁਣ ਮਤਲਬ ਹਰ ਇ ਕ ਜਾਦਾ ਮਤਲਬ ਵੀ ਲੇਜ਼ੀ ਜਾ ਹੋਇਆ ਪਿਆ ਹੈਗਾ ਵੀ ਆਪਦੇ ਆਪ ਧਿਆਨ ਈ ਨੀ ਦੇ ਰੇ। ਬਸ ਸਿਰਫ ਫੋਨ, ਨੈਟਵਰਕਿੰਗ ਐਵੇਂ ਦਾ ਕੁਛ ਚੱਲ ਰਿਆ ਗਾ।
ਹਾਂ ਜੀ ਏ ਤਾਂ ਹੈ, ਜੇ ਓਹੀ ਐ ਮਤਲਬ ਜੇ ਆਪਾਂ ਜਲਦੀ ਉੱਠਾਂਗੇ ਤਾਂ ਕੰਮ ਛੇਤੀ ਹੀ ਨਿਬੜੇਗਾ। ਤੇ ਆਪਣਾ ਸਰੀਰ ਵੀ ਥਕਾਵਟ ਨੀ ਰੈਂਦੀ।
ਝਾੜੂ ਪੋਚਾ ਈ ਲਾਹ ਲੋ, ਜੇ ਆਪਾਂ ਸਵੇਰੇ ਕਢਾਂਗੇ ਤੇ ਪੂਰੀ ਸਫ਼ਾਈ ਨਾ ਕਰਾਂਗੇ। ਜਦੋਂ ਆਪਾਂ ਨੂੰ ਲੇ ਆਏ ਲੱਗੂ ਗਾ ਲੇਟ ਹੋਗੇ ਨਾ ਆਪ ਥੋੜਾ ਫਟਾਫਟ ਜੇ ਕਰਾਂਗੇ ਨਾ ਓ ਇੰਨੀ ਕੁ ਮਤਲਬ ਵੀ ਸਫਾਈ ਨਾਲ ਨੀ ਹੁੰਦਾ ਓ ਕੰਮ।
ਜੀ ਏ ਤਾਂ ਹੈ। ਨਾਲੇ ਅ ਇੰਨੀ ਕ ਕੋਈ ਕੱਜ ਦੌੜ ਨੀ ਹੁੰਦੀ ਹੁਣ ਜੇੜੇ ਲੋਕ ਨੇ ਓ ਲੇਟ ਕੰਮ ਕਰਦੇ ਨੇ ਤਾਂ ਜੇ ਦੇਖੋ ਓਨਾਂ ਨੂੰ ਭੱਜੜ ਭੱਜ-ਦੌੜ ਕਿੰਨੀ ਰੈਦੀ ਏ। ਹੁਣ, ਜਿਨ੍ਹਾਂ ਨੇ ਜੋਬ ਤੇ ਵੀ ਜਾਣਾ ਹੁੰਦਾ ਜੇ ਓ ਲੇਟ ਉੱਠਣਗੇ ਓ ਪੈਲ ਕਈ ਤਾਂ ਐਵੇ ਹੀ ਕੰਮ ਛੱਡ ਜਾਂਦੇ ਆ ਦੇਖੋ। ਫਿਰ ਜੇੜੇ ਕੰਮ ਨਿਬੜ ਕਰਦੇ ਆ ਤਾਂ ਦੇਖੋ ਭੱਜ-ਦੌੜ ਚ ਆਪਾਂ ਗਿਰ ਵੀ ਸਕਦੇ ਆਂ, ਸੱਟ ਵੀ ਲੱਗ ਸਕਦੀਆਂ। ਨੇ ਕਈ ਲੋਕ ਦੇਖੋ ਆਪਾਂ ਨੇ ਦੇਖੇਆ ਈਆ ਕੋਈ ਕਿਤੇ ਗਿਰ ਜਾਂਦਾ, ਕੋਈ ਕਿਤੇ ਗਿਰ ਜਾਂਦਾ ਫੇਰ ਓ ਹੱਡੀਆਂ ਜਾਂਦੀਆਂ ਫੇਰ ਨਾ ਤਾਂ ਹੱਡੀਆਂ ਨੇ ਇੱਕ ਦੁਆਰਾ ਜੁੜਦੀਆਂ ਜੇ
ਨਹੀਂ-ਨਹੀਂ ਮਤਲਬ ਨਾਲੇ ਆਪਾਂ ਦੋ-ਤਿੰਨ ਮਹੀਨੇ ਲਈ ਬੈਠ ਜਾਨੇ ਆ, ਮੰਜੀ ਚ ਆਪਾਂ ਸਾਰਾ ਕੰਮ ਛੱਡਣਾ ਪੈ ਜਾਂਦਾ ਆਪਾਂ ਨੂੰ।
ਹਾਂਜੀ, ਏ ਤਾਂ ਹੈ ਨਾਲੇ ਬੰਦਾ ਜਿੰਨਾ ਸੋਈ ਜਾਂਦਾ ਓਨਾ ਹੀ ਦੇਖੋ ਓਹੋ ਓਦਾ ਸ਼ਰੀਰ ਓਨਾ ਹੀ ਆਲਸੀ ਹੋਈ ਜਾਂਦਾ।
ਹਾਂਜੀ।
ਹਾਂਜੀ, ਏ ਤਾਂ ਹੈ।
ਚਲੋ ਠੀਕ ਐ।
ਠੀਕ ਹੈ ਜੀ, ਸ਼ਸ਼ੀ ਕਾਲ।